ਹੈਲੋ।
ਹਾਂਜੀ ਸਤਿ ਸ੍ਰੀ ਅਕਾਲ।
ਹੈਲੋ ਸਤਿ ਸ਼੍ਰੀ ਅਕਾਲ ਜੀ, ਹੋਰ ਬਸ ਠੀਕ ਆ, ਹੋਰ ਤੁਸੀ ਤੁਸੀਂ ਸੁਣਾਓ ਆਪਣਾ ਕੀ ਹਾਲ ਹੈ।
ਹਾਂਜੀ ਮੈਂ ਵੀ ਠੀਕ ਹਾਂ। ਹੋਰ ਤੁਸੀਂ ਫ੍ਰੀ ਸੀ, ਕੰਮ ਤੇ। ਹਾਂਜੀ ਕਰ ਲਿਆ, ਹੋਰ ਤੁਸੀਂ ਫ੍ਰਰੀ ਸੀ। ਕੰਮ ਤੇ ਨੀ ਕਰ ਰਹੀ, ਹੂੰ ਹਾਂਜੀ ਮੈਂ ਕਹਿ ਰਹੀ ਸੀ ਵੈਸੇ ਅਸੀਂ ਬੈਠੇ ਹੋਏ ਸੀ ਕੱਲ, ਮੈਂ ਪਾਰਲਰ ਗਈ। ਤੇ ਚਾਰ ਪੰਜ ਲੇਡੀਜ਼ ਬੈਠੀ। ਤੇ ਸਾਰੀਆਂ। ਸਾਰੀਆਂ ਕਹਿ ਰਹੀਆਂ ਕਿ ਸਾਨੂੰ ਪੈਸੇ ਖਰਚ ਕਰਨੇ ਚਾਹੀਦੇ, ਨਵੇਂ ਨਵੇਂ ਕੱਪੜੇ ਪਾਣੇ ਚਾਹੀਦੇ, ਕਿਉਂਕਿ ਸਮਾਜ ਚ ਰਹਿਣਾ। ਲੋਕੀ ਵੇਖਦੇ ਜ਼ਿਆਦਾ ਏ। ਤੇ ਇੱਕ ਕੁੜੀ ਕਹਿੰਦੀ ਕਿ ਸਾਨੂੰ ਸੋਨੇ ਤੇ ਖਰਚ ਕਰਨਾ ਚਾਹੀਦਾ।
ਹਾਂ ਇਹ ਤਾਂ ਸਭ ਤੋਂ ਬੈਸਟ ਹੈ ਸੋਨਾ ਤੇ ਖਰਚਣਾ ਚਾਹੀਦਾ
ਅੱਛਾ
ਵੇਸਟ ਔਫ ਮਨੀ ਕ ਕੱਪੜੇ ਦੇ ਉੱਤੇ ਬਿਲਕੁਲ ਬੇਕਾਰ ਹੈ ਪੈਸਾ ਖਰਚਣਾ ਜਦੋਂ ਫੱਟ ਗਿਆ ਤਾਂ ਗਿਆ ਸੋਨੇ ਦੇ ਨੇ ਜਾਣਾ ਨਹੀਂ ਸੋਨੇ ਦਾ ਰੋਜ਼ ਦਿਨ ਬ ਦਿਨ ਭਾਵ ਵੱਧਣਾ ਹੀ ਵੱਧਣਾ ਹੁਣ ਤੁਸੀਂ ਹਿਸਾਬ ਲਗਾਓ ਕਿੰਨਾ ਪੰਜਾਹ ਹਜ਼ਾਰ ਤੋਂ ਸੱਠ ਹਜ਼ਾਰ ਹੋਇਆ ਸੱਠ ਤੋਂ ਅੱਸੀ ਹੋਇਆ ਅੱਸੀ ਤੋਂ ਹੁਣ ਦੇਖੋ ਦੋ ਲੱਖ ਤੇ ਪਹੁੰਚ ਗਏ
ਹਾਂਜੀ ਬਿਲਕੁਲ
ਹਾਂ ਕੱਪੜੇ ਨੇ ਕੀ ਲੈਣਾ ਚਾਰ ਦਿਨ ਕਿਸੇ ਨੇ ਕਹਿਣਾ ਫੇਿਰ ਕਿਸੇ ਨੇ ਗੱਲਾਂ ਕਰਨੀਆਂ ਚਾਰ ਸੂਟ ਥੋੜੇ ਸੂਟ ਸਵਾ ਲੋ ਕਿਸੇ ਨੂੰ ਬੁਰਾ ਵੀ ਨਾ ਲੱਗੇ ਆਪ ਨੂੰ ਵੀ ਨਾ ਲੱਗੇ
ਬਿਲਕੁਲ
ਅਲਮਾਰੀਆਂ ਭਰ ਦਿੰਦੇ ਹਾਂ ਇੱਕ ਵਾਰ ਪਾਉਂਦੇ ਹਾਂ ਫੇਰ ਕਹਨੇ ਹਾ ਦੁਬਾਰਾ ਨੀ ਪਾਉਣਾ ਸਾਨੂੰ ਸ਼ਰਮ ਆਏਗੀ
ਹਾਂਜੀ ਉਹੀ ਤੇ ਅੱਜ ਕੱਲ੍ਹ ਆਪਾਂ ਫੋਨ ਯੂਜ ਕਰਦੇ ਹਾਂ ਨਾ ਜ਼ਿਆਦਾ ਤੇ ਸੈਲਫੀਆਂ ਲੈ ਲਈਆਂ ਉਹ ਫੋਟੋ ਖਿੱਚ ਕੇ ਸਾਡਾ ਸੂਟ ਨਾ ਸਾਰੇ ਦੇਖ ਲੈਂਦੇ ਫਿਰ ਦਿਮਾਗ ਚ ਆਂਦਾ ਕਿ ਰਿਪੀਟ ਕਰੀਏ ਹੀ ਨਾ
ਕੋਈ ਗੱਲ ਨਹੀਂੀ ਕੋਈ ਨੀ ਬਾਹਰ ਕੱਢਦਾ ਅਸੀਂ ਵੀ ਤਾਂ ਬੰਦੇ ਹੋਈ ਹੋਈ ਆਂ ਹਾਂ ਉਸ ਦਿਨ ਮੇਰੀ ਭੈਣ ਕਹਿੰਦੀ ਸੀ ਦੀਦੀ ਤੇਰੇ ਕੋਲ ਇੰਨੇ ਇੰਨੇ ਪੁਰਾਣੇ ਸੂਟ ਨੇ ਹੈਂ ਮੈਂ ਕਿਹਾਛੋਟਿਆਂ ਦਾ ਬਿ ਵਿਗੜਿਆ ਕੀ ਹੈ ਦੱਸ ਕੀ ਕਰਾਂ? ਤੇ ਉਹ ਮੇਰੀ ਨੂੰਹ ਨੂੰ ਕਹਿੰਦੀ ਆ ਕਰ ਮੰਮੀ ਦੇ ਸਾਰੇ ਸੂਟ ਇਕੱਠੇ ਕਰਕੇ ਨਾ
ਹਮ ਲੈ ਭਲਾ ਉਹਦੇ ਉੱਪਰ ਵੀ ਤਾਂ ਪੈਸੇ ਲੱਗੇ ਹੀ ਹੋਏ ਆ
ਦਾ
ਹਾਂਜੀ ਹੂੰ
ਤੇ ਕਹਿੰਦੀ ਬਸ ਨਹੀਂ ਤੂੰ ਨਵੇਂ ਨਵੇਂ ਸੂਟ ਸਵਾਇਆ ਇੰਨੇ ਇੰਨੇ ਸਾਲ ਪੁਰਾਣੇ ਸੂਟ ਕੱਢ ਕੱਢ ਕੇ ਪਾਣੀਆਂ ਮੈ ਕਿਹਾ ਪੁਰਾਣੇ ਥੋੜੇ ਹੋ ਗਏ ਇਨੇ ਹੁਣੇ
ਮੈਂ ਉਹੀ ਤੇ ਕਹਿ ਰਹੀ ਸੂਟ ਬੰਦਾ ਲਏਗਾ ਤਾਂ ਵਧੀਆ ਹੀ ਲਏਗਾ ਹਜ਼ਾਰ ਤੋਂ ਘੱਟ ਤਾਂ ਕੋਈ ਵੀ ਨਹੀਂ ਲੈਂਦਾ
ਬਾਜ਼ਾਰ ਦਾ ਤੇ ਵਿੱਚ ਛੱਡ ਪਰੇ ਮੈਂ ਤੇ ਕਰੀਬ ਦੀ ਸੂਟ ਪਾਉਦੀ ਹਾਂ ਮੇਰੇ ਤੇ ਸੂਟ ਵੀ ਪੰਜ ਪੰਜ ਦਸ ਹਜ਼ਾਰ
ਮੈਂ ਉਹੀ ਤੇ ਕਹਿ ਰਹੀ ਫਿਰ ਦੁੱਖ ਲੱਗਦਾ ਨਾ ਕਿ ਆਪਾਂ ਏਦਾਂ ਕਿੱਦਾਂ ਕਿਸੇ ਨੂੰ ਦੇ ਦੀਏ
ਉਹ ਤੇ ਚਲੋ ਦਿੱਤੇ ਜਾਂਦੇ ਵੱਖਰੇ ਨੇ ਤੇ ਦਿੱਤੇ ਵੀ ਨਹੀਂ ਜਾਂਦੇ ਦੇਖੋ ਕਰੀਬ ਦੇ ਸੂਟ ਹੁੰਦੇ ਨੇ ਦੋ ਦੋ ਹਜ਼ਾਰ ਰੁਪਏ ਟੇਲਰ ਸਵਾਈ ਲੈ ਲੈਂਦਾ ਹਾਂ ਤੇ ਫੇਰ ਉਹ ਇਨੀ ਇਨੀ ਸਵਾਈ ਲੈ ਲੈਂਦਾ ਕੀ ਫਾਇਦਾ ਆ ਤਾਂ ਤੁਸੀਂ ਤੁਸੀਂ ਮੈਨੂੰ ਰਾਏ ਬੜੀ ਅੱਛੀ ਦਿੱਤੀ ਹੈ ਕਿ ਸੋਨਾ ਖਰੀਦ ਲੋ ਮੈਂ ਤੇ ਆਪ ਉਸ ਟਾਈਮ ਨੂੰ ਪਸਤਾਰੀਆਂ ਮੇਰੇ ਮੁੰਡੇ ਨੇ ਜਿਸ ਟਾਈਮ ਚਾਹਲੀ ਹਜਾਰ ਮੰਮੀ ਮੈਨੂੰ ਦੋ ਤੋਲੇ ਦੀ ਚੈਨੀ ਬਣਵਾ ਦੇ ਮੈਂ ਕਿਹਾ ਉਹ ਨਾ ਥੋੜੇ ਦਿਨ ਨੂੰ ਦੋ ਚਾਰ ਦਿਨ ਉਹ ਨਾ ਰੇਟ ਗਿਰ ਗਿਆ ਮੈਂ ਕਿਹਾ ਕੋਈ ਗੱਲ ਨੀ ਬੇਟੇ ਰੇਟ ਗਿਰ ਰਿਹਾ ਹੋਰ ਥੋੜ੍ਹਾ ਜਹਾ ਰੁਕ ਜਾ ਉਹ ਰੇਟ ਗਿਰਨਾ ਕਿਸ ਦਿਨ ਬ ਦਿਨ ਵੱਧਤਾ ਵੱਧਦਾ ਵੱਧ ਗਿਆ ਉਹ ਮੈਨੂੰ ਹੁਣ ਤੱਕ ਕੱਲ ਪਤਾਵਾਂ ਤੂੰ ਬਹੁਤ ਗ਼ਲਤ ਕੰਮ ਕੀਤਾ ਤਾਂ ਉਹਨਾਂ ਤੇਰੀ ਗੱਲ ਕੋਈ ਨੀ ਸੁਣਨੀ ਹੁਣ ਜਿਸਦਾ ਮਨ ਕਰਨਾ ਨਾ ਜਿਹੜੀ ਚੀਜ਼ ਉਸ ਉਸੀ ਰੇਟ ਚ ਲੈ ਲੋ ਮੈਂਖਿਆ ਹਾਂ ਬੇਟਾ ਇਹ ਵੀ ਗੱਲ ਹੈ
ਕੱਲ ਪਤਾ ਕਿ ਹੋਇਆ ਮੈਂ ਹੈਗੀ ਆ ਛੋਟੀ ਤੇ ਮੇਰੇ ਤੋਂ ਵੱਡੀਆਂ ਸੀ ਸਾਰੀਆਂ ਲੇਡੀਜ਼ ਤੇ ਉਹ ਕਹਿ ਰਹੀਆਂ ਜੇ ਤੁਹਾਡੇ ਦੋ ਬੱਚੇ ਨਾ ਤੁਸੀਂ ਤੀਸਰਾ ਬੱਚਾ ਸੋਨੇ ਨੂੰ ਹੀ ਬਣਾ ਲੋ ਉਹਦੇ ਉੱਪਰ ਇਨਵੈਸਟ ਕਰੋ ਅਤੇ ਫਿਰ ਤੀਸਰੀ ਬੋਲੀ ਅੱਛਾ ਕਹਿ ਰਹੀ ਹੁਣ ਤੇ ਰੇਟ ਵੀ ਘੱਟ ਗਿਆ ਜਿੱਦਾਂ ਮੋਦੀ ਨੇ ਕਿਹਾ ਸੀ ਕਿ ਆਪਣਾ ਹਾਲੇ ਸੋਨੇ ਵੱਲੋਂ ਕਿ ਨਾ ਖਰੀਦੋ ਕਰੋ ਤੇ ਹੁਣ ਨਾ ਇਸ ਟਾਈਮ ਲੋਕੀ ਥੋੜਾ ਘੱਟ ਗਏ ਹੈ। ਤੇ ਕਹਿਦੀ ਹੁਣ ਰੇਟ ਘੱਟ ਗਿਆ ਤੇ ਹੁਣ ਜਿੰਨੇ ਜਿੰਨੇ ਖਰੀਦਣਾ ਕਰ ਲਓ ਬਣਾ ਲਓ ਕਰ ਲਓ
ਹ ਉਹ ਤਾਂ ਗੱਲ ਸਹੀ ਹੈ।
ਹੰਮ ਤੇ ਮੈਂ ਹਾਲੇ ਛੋਟੀ ਆ ਮੈਂ ਕਿਹਾ ਆਹ ਤੇ ਬੜੀ ਵਧੀਆ ਗੱਲ ਕੀਤੀ ਮੈਂ ਕਿਹਾ ਇਹਦਾ ਮਤਲਬ ਹੁਣ ਵੀ ਮੈਂ ਇਹ ਚੀਜ਼ ਸੋਚਣਾ ਸਟਾਰਟ ਕਰਦਾਵਾਂ ਕਿ ਪੈਸੇ ਕੱਪੜਿਆਂ ਦੀ ਬਜਾਏ ਸੋਨੇ ਤੇ ਲਗਾਣੇ ਸ਼ੁਰੂ ਕਰ ਦੇਵਾਂ ਮਤਲਬ ਆਪਣੀ ਬਣਦੀ ਰਹੇਗੀ ਪ੍ਰੋਪਰਟੀ
ਹਾਂ
ਹੰਮ ਹ
ਇਹ ਤਾਂ ਮੈਨੂੰ ਵੀ ਤੁਹਾਡੀ ਬੜੀ ਅੱਛੀ ਰਾਏ ਲੱਗੀ ਹੈ ਮੈਂ ਵੀ ਹੁਣ ਸੋਚਦੀ ਹਾਂ ਮੁੰਡੇ ਨੂੰ ਕਹਿੰਦੀ ਬਹੁਤ ਟਾਈਮ ਪਛਤਾਨੀ ਪਈ ਹਾਂ ਮੈਂ ਜਿਸ ਟਾਈਮ ਆਪਣੇ ਹਾਂ ਸੋਨਾ ਤੇ ਖਰੀਦ ਨਾ ਬਹੁਤ ਅੱਛੀ ਗੱਲ ਹੈ।
ਹੰਮ ਚਾਂਦੀ- ਚਾਂਦੀ ਦਾ ਵੀ ਰੇਟ ਹਾਈ ਹੋ ਗਿਆ ਹੋਇਆ ਵੈ
ਹਾਂ ਚਾਂਦੀ ਵੀ ਨੀ ਸੋਚੀ ਮੈਂ ਤੇ ਚਾਂਦੀ ਨੂੰ ਬਿਲਕੁਲ ਬੇਕਾਰ ਚੀਜ਼ ਸਮਝ ਦੀ ਸੀ ਕਿਉਂਕਿ ਬਾਰ ਵੇਚਣ ਜਾਓ ਤੇ ਕੁਛ ਪੈਸੇ ਨਹੀਂ ਮਿਲਦੇ ਹੁਣ ਦੇਖਦੇ ਪਏ ਕਿੰਨਾ ਰੇਟ
ਹਾਂ ਹੁਣ- ਹੁਣ ਹੈ ਵੈਲਿਊ ਹੈਗੀ ਹੁਣ ਦੋਨਾਂ ਦੀ ਵੈਲਿਊ ਹੈ। ਹੁਣ ਤੇ ਚਾਂਦੀ ਵੀ ਸੋਨੇ ਨੂੰ ਟੱਕਕਰ ਕਰ ਦੇ ਰ ਹੈ ਹੁਣ ਇਹ ਇਹ ਚੱਲਦਾ ਪਿਆ ਹਿਸਾਬ
ਸੇਲ ਕਰਨ ਜਾਓ ਨਾ ਬਦਲਣ ਜਾਓ
ਹਾਂਜੀ ਹਾਂਜੀ ਉਸ ਹਿਸਾਬ ਨਾਲ ਨਹੀਂ ਮਿਲਦਾ ਜਿੱਦਾਂ ਸੋਨੇ ਦਾ ਜ਼ਿਆਦਾ ਫਾਇਦਾ ਵਾ ਹੂੰ ਹੁਣ ਕੀ ਹੈ ਜੋ ਮੇਰੀ ਨਨਾਣ ਹੈ ਉਹ ਜ਼ਿਆਦਾ ਨਾ ਡਾਇਮੰਡ ਨੂੰ ਪ੍ਰੈਫਰ ਕਰਦੇ ਹੈ ਅਤੇ ਮੈਂ ਕਿਹਾ ਦੀਦੀ ਅੱਛਾ ਮੈਂ ਕਿਹਾ ਕਿਆ ਇਹਨੂੰ ਵੇਚ ਕੇ ਤੁਹਾਨੂੰ ਉਸ ਤਰ੍ਹਾਂ ਦੀ ਵੈਲਿਊ ਮਿਲਦੀ ਆ ਕਹਿ ਰਹੇ ਇਹੀ ਤਾਂ ਪ੍ਰੋਬਲਮ ਹੈ ਕਹਿ ਰਹੇ ਡਾਇਮੰਡ ਨੂੰ ਵੇਚ ਕੇ ਨਹੀਂ ਮਿਲਦੀ ਡਾਇਮੰਡ ਦੇਖਣ ਚ ਸੋਹਣਾ ਵੇ ਜ਼ਿਆਦਾ ਹੀ ਕੀਮਤੀ ਹੈ ਪਰ ਵਿੱਚੋ ਉਨੀ ਵੈਲਿਊ ਨਹੀਂ ਮਿਲਦੀ ਜਿੰਨੀ ਸੋਨੇ ਦੀ ਪਰ ਦੇਖਿਆ ਜਾਵੇ ਤਾਂ ਸੋਨਾ ਸਭ ਤੋਂ ਬੈਸਟ ਹੈ ਕਿ ਜਿਹਨੂੰ ਵੇਚੋਗੇ ਤਾਂ ਵੀ ਉਹਨੀ ਹਾਂ ਹਾਂ
ਹੁਣ ਮੇਰੀ ਧੀ ਦਾ ਜਵਾਈ ਮੇਰਾ ਜਵਾਈ ਹੈ ਨਾ ਮੇਰੀ ਧੀ ਦਾ ਇੰਨਾ ਦਿਲ ਕਰਦਾ ਡਾਇਮੰਡ ਦੇ ਟੋਪਸ ਪਾ ਲਾ ਅਗੂਠੀ ਲੈ ਲਾ ਉਹ ਕਹਿੰਦਾ ਸੋਨਾ ਖਰੀਦਾ ਸੋਨੇ ਦੀ ਅੰਗੂਠੀ ਲੈ ਲਾ ਸੋਨੇ ਦੇ ਟੋਫਸ ਲੈ ਲਾ
ਹਾਂ ਫੇਰ ਉਹੀ ਸਮਝਦਾਰੀ ਆ ਨਾ ਇਸ ਚ
ਕਹਿੰਦਾ ਡਾਇਮੰਡ ਨੀ ਮੇਰੇ ਕੋ ਪਸੰਦ ਹੈ
ਹੂੰ
ਮੈਂ ਕਿਹਾ ਹਾਂ
ਪਰ ਆਪਾਂ ਅਸੀਂ ਤੇ ਇਹੀ ਸੋਚਦੇ ਨਾ ਕਿ ਅਸੀਂ ਮਨ ਮਾਰਦੇ ਪਏ ਪਰ ਇਹਦੇ ਪਿੱਛੇ ਦੀ ਜਿਹੜੀ ਸਮਝ ਦਾਰੀ ਉਹ ਕੋਈ ਕੋਈ ਬੰਦਾ ਹੀ ਸੋਚਦਾ ਵਾ ਹੂੰ ਹੂੰ ਮੈਂ ਤੇ ਆਂਟੀ ਜੋ ਕੋਈ ਗੱਲ ਕਰਦਾ ਨਾ ਮੈਂ ਉਹਨੂੰ ਲਿਆਉਦੀ ਰਹਿੰਦੀ ਹਾਂ ਫੇਰ ਮੈਂ ਆਪਣੇ ਤਰਾਜੂ ਤੇ ਤੋਲਦੀ ਆ ਮਨ ਦੇ ਔਰ ਬਾਕੀ ਤੁਹਾਡੇ ਵਰਗੇ ਵੱਡੇ ਬੰਦਿਆਂ ਨਾਲ ਗੱਲ ਕਰਕੇ ਨਾ ਆਪਣੇ ਆਪ ਨੂੰ ਸਮਝਾ ਲੈਣੀ ਹਾਂ ਕਿ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ
ਹੂੰ ਬੈਠੇ ਉਹੀ ਲੈਣੇ ਚਾਹੀਦੇ ਜਿਹੜੇ ਵਿਆਹਾਂ ਵਾ ਚ ਵੀ ਪੈ ਜਾਣ ਪਾਰਟੀਆਂ ਚ ਵੀ ਪੈ ਜਾਣ ਆਲ ਪਰਪਜ਼ ਸੂਟ ਲੈਣਾ ਚਾਹੀਦਾ ਜਿਹੜੇ ਪਿਓਰ ਦੇ ਕਰੇਬ ਦੇ ਸੂ ਸੂਟ ਹੁੰਦੇ ਨਾ ਉਹਨਾਂ ਦਾ ਆਊਟ ਔਫ ਫੈਸ਼ਨ ਕਦੀ ਕੋਟਨ ਤ
ਹੂੰ। ਉਹ ਤਾਂ ਹੈ ਹੀ ਐ।
ਉਹ ਹੋ ਗਿਆ ਸਿਲਕ ਹੋ ਗਿਆ ਇਹਨਾਂ ਦੇ ਆਊਟ ਔਫ ਫੈਸ਼ਨ ਕੋਟਨ ਦੇ ਸੂਟ ਆਏ ਨੇ ਦਿਨ ਫੈਸ਼ਨ ਆਂਦੇ ਨੇ ਫੈਸ਼ਨ ਚਲੇ ਜਾਂਦੇ ਨੇ ਉਹ ਫਿਰ ਅੰਦਰ ਹੀ ਰੱਖਿਆ ਪਾ ਤੋ ਦਿਲ ਨੀ ਕਰਦੇ
ਹਾਂ।
ਹੁਣ ਮੈਂ ਛੋਟੇ ਮੁੰਡੇ ਦਾ ਵਿਆਹ ਕੀਤਾ, ਮੈਂ ਇੰਨਾ ਪਛਤਾ ਰਹੀ ਹਾਂ।
ਹੂੰ।
ਜੇ ਸੂਟ ਲੈ ਲੇ ਤੀ ਕਹਿੰਦਾ ਇਹੀਓ ਫੈਸ਼ਨ ਐ ਜਿਹੜੇ ਦੁਕਾਨ ਤੇ ਜਾਓ ਇਹੀਓ ਫੈਸ਼ ਨ ਉਹ ਲੈੇ ਲਏ ਆ ਉਹ ਮੇਰੇ ਹੈਂਗਰ ਦੇ ਵਿੱਚ ਵਿੱਚ ਪੂਰੇ ਸੂਟ ਪੰਜ ਛੇ ਫੁੱਟ ਅੱਗੇ ਬਨ ਇੰਨੇ- ਇੰਨੇ ਮਹਿੰਗੇ ਵੀ ਲੈਂਦੇ ਮੈਂ ਦੇਖਣੀ ਆ ਅਲਮਾਰੀ ਬੋਲ ਨਹੀਂ ਹੋਤਾ, ਮੈਨੂੰ ਗੁੱਸਾ ਬੜਾ ਹੀ ਚੜ੍ਹਦਾ
ਉਹੀ ਤੇ ਉਹ ਪੈਣੇ ਹੀ ਪਾਰਟੀ ਚ ਨਾ, ਕੋਟਨ ਦੇ ਅੱਗੇ ਪਿੱਛੇ ਵੀ ਪੈ ਜਾਂਦੇ ਐ ਹੁਣ ਗਰਮੀ ਇੰਨੀ ਆ ਹੁਣ ਉਹ ਤੇ ਪੈਣੀ ਨਹੀਂ ਸੂਟ ਤਾਂ ਪਏ ਰਹੇ ਨੇ
ਨਹੀਂ ਹੁਣ ਤਾਂ ਪੈ ਹੀ ਜਾਂਦੇ ਕਿਉਂ ਏਸੀ ਚੱਲ ਦੇ ਨੇ ਏਸੀਆਂ ਥੱਲੇ ਬੈਠੇ ਮੈਂ ਵੈਸੇ ਘੱਟ ਪ੍ਰੈਫਰੰਸ ਦਿੰਦੀ ਹਾਂ ਕੋਟਨ ਦੇ ਸੂਤੀ ਸੂਟਾਂ ਨੂੰ
ਅੱਛਾ, ਅੱਛਾ।
ਹਾਂ ਮੈਂ ਬਹੁਤ ਘੱਟ ਪਾਂਦੀ ਆਂ, ਹੁਣ ਐਤਕੀ ਸੋਚਦੇ ਸੀ ਸੂਟ ਇੱਕ ਸੋਟ ਨੂੰ ਸਿੱਟੇ ਮੇਰੇ ਕੋਟਨ ਦੇ ਨਾ ਕਮ ਸੇ ਕਮ ਚਾਰ ਸਾਲ ਕੋਈ ਪੰਜ ਸਾਲ ਹੋ ਗਏ ਹੋਣੇ ਉਹ ਜਿਸ ਟਾਈਮ ਚੁੱਕਦੀਆਂ। ਪਾ ਲਈ ਫੇਰ ਟੰਗ ਦੇਣੀ, ਜਿਸ ਤਰ੍ਹਾਂ ਚੁੱਕਣੀ ਆ ਪਾ ਲੈਣੀ, ਮੈਂ ਪਾਇਆ ਹੀ ਨਹੀਂ ਮੇਰਾ ਮਨ ਨੀ ਵੱਜਦਾ, ਪਤਾ ਨੀ ਕੋਟਨ ਦੇ ਸੂਟਾਂ ਨੂੰ, ਜਦੋ ਮੈਂ ਤੇ ਕਿੱਟੀ ਫਰੈਂਡ ਜਾਂਦੀ ਆਂ ਨਾ ਕਿਆ ਬਾਤ ਹੈ, ਆਪ ਸੂਟ ਨਹੀਂ ਪਾਂਦੇ ਕੋਟਨ ਦੇ ਮੈਂ ਕਿਹਾ ਮੈਨੂੰ ਪਸੰਦ ਨਹੀਂ ਆ
ਇੱਕ ਇਹ ਵੀ ਤੇ ਹੈ ਨਾ ਕੋਟਨ ਵਾਲਾ ਉੱਠਦਾ ਨੀ ਐ, ਜਿੰਨਾ ਸਿਲਕ ਦਾ ਜਾਂ ਦੂਸਰਾ ਉੱਠ ਠਦਾ ਨਾ ਉਹ ਚੀਜ਼ ਉਨੀ ਗੈਟਅਪ ਨਹੀਂ ਆਉਂਦੀ। ਕੋਟਨ ਦਾ ਇੱਕ ਵਾਰੀ ਪਾ ਲਉ, ਦੂਸਰੀ ਵਾਰੀ ਉਹ ਏਦਾਂ ਲੱਗਦਾ ਜਿੱਦਾਂ ਪਤਾ ਨੀ ਕਿੰਨੀ ਵਾਰੀ ਪਾ ਲਿਆ ਹੁੰਦਾ।
ਕਿੰਨੇ ਵਾਰ ਪਾ ਲਿਆ।
ਹੂੰ
ਐਸਾ ਹੁੰਦਾ ਨਾ, ਕੋਟਨ ਦੇ ਸੂਟ ਅੱਛੇ ਤੇ ਜ਼ਰੂਰ ਦੋ ਮਿੰਟ ਲਈ ਲੱਗਦੇ ਨੇ। ਤੁਸੀਂ ਹੁਣ ਮਹਿੰਗੇ ਤਾਂ ਮਹਿੰਗਾ ਹੋਣੇ ਇੱਕ ਕੀ ਕੱਪੜਾ ਇੱਕ ਕੋਟਨ ਦਾ ਆਇਆ। ਉਹ ਪੰਜ ਹਜ਼ਾਰ ਸੱਤ ਹਜ਼ਾਰ ਤੋਂ ਥੱਲੇ ਸੂਟ ਨਹੀਂ ਹੈ।
ਹਾਂਜੀ ਹਾਂਜੀ।
ਕੀ ਬੋਲਿਆ ਲੀਲਣ ਨੇ ਪਤਾ ਕੀ ਬੋਲਦੇ ਨੇ ਉਸ ਉਹ ਕੱਪੜਾ
ਹੂੰ।
ਵੇਖਣ ਗਈ ਆਂ ਮੈਂ ਕਿਹਾ, ਹਾਏ ਗਰਮੀਆਂ ਦੇ ਮਤਲਬ ਦਾ ਹੈਗਾ ਬੜਾ ਵਧੀਆ ਬੜਾ ਅੱਛਾ ਪਾਰਟੀਆਂ ਦੇ ਪਾਲੋ ਮੈਂ ਕਿਹਾ ਸੂਟ ਦਾ ਕੀ ਰੇਟ ਹੈ, ਕਹਿੰਦੇ ਸੱਤ ਹਜ਼ਾਰ ਮੈਂ ਫੇਰ ਚੁੱਪ ਕਰ ਕੇ ਬਹਿ ਗਈ, ਮੈਂ ਜ਼ਿਆਦਾ ਮਹਿੰਗੇ ਕੱਪੜੇ ਖਰੀਦਣ ਨਾਲ ਕਹਿੰਦੀ ਇਸ ਤੋਂ ਜ਼ਿਆਦਾ ਕੋਈ ਅੱਛੀ ਕੀਮਤ ਤੀ ਚੀਜ਼ ਤੇ ਰੇਟ ਕਰੀ
ਬਿਲਕੁਲ, ਬਿਲਕੁਲ।
ਸੋਨਾ ਹੁਣ ਤਾਂ ਸੋਨਾ ਬਣਦਾ ਨੀ, ਪਹਿਲਾ ਤਾਂ ਸੋਨਾ ਬਣ ਜਾਂਦਾ ਸੀ। ਕਿਉਂਕਿ ਪਹਿਲੇ ਨਾ ਅਸੀਂ ਕਮੇਟੀਆਂ ਪਾਈਆਂ ਆ। ਤੇ ਨਾ ਸਾਰੇ ਦੇ ਵਿੱਚ ਨਾ ਪੰਚੁਆਲਿਟੀ ਖੇਡੀ ਗਈ ਸੀ। ਤੇ ਗੇਮਾਂ ਖੇਡੀਆਂ ਸੀ, ਉਹ ਚ ਅਸੀਂ ਨਾ ਕੀ ਕੀਤਾ ਫ ਫਸਟ ਟਾਈਮ ਮੈਂ ਲਗਾਤਾ ਕੀ ਕਿ ਐ ਦੋ-ਦੋ ਹਜ਼ਾਰ ਰੁਪਇਆ ਅਸੀਂ ਗੇਮ ਦੇ ਉੱਤੇ ਲਗਾ ਦਨੇ ਆ ਤੇ ਜਿਹਦੀ ਕਿੱਟੀ ਤੇ ਨਿਕਲੇ ਓ ਆਪਣੀ ਪਅ ਪੈਸੇ ਅ ਜਿਹੜੇ ਪੈਸੇ ਖੇਡਣ ਤੇ ਲਗਾਨੇ ਆ ਨਾ ਓ ਕੋਈ ਗਿਫਟ ਖਰੀਦੇ ਹਾਂ ਓਸ ਟੈਮ ਇਸ ਕੱਲ ਨੂੰ ਵੀ ਕੰਮ ਚ ਕੰਮ ਕਾਫੀ ਸਾਲ ਹੋ ਗਏ ਨੇ। ਤੇ ਅਸੀਂ ਕੀਤਾ ਮੈਂ ਤੇ ਉਹ ਖਰੀਦੀ ਕਿ ਮਿਕਸੀ ਖਰੀਦ ਲਈ।
ਆਹ ਤੇ ਤੁਸੀਂ ਬਹੁਤ ਵਧੀਆ ਕੀਤਾ
ਗੱਲ ਸੁਣੋ ਮਿਕਸੀ ਕਿਊ ਖਰੀਦੀ ਮੇਰੇ ਸਾਰੇ ਮੈਂਬਰਾਂ ਨੇ ਕਿਹਾ ਇਹ ਗਲਤ ਕੰਮ ਕੀਤਾ ਏ
ਕਿਉਂ?
ਤੁਸੀਂ ਗੋਲਡ ਖਰੀਦੋ। ਮੈਂ ਮਿਕਸੀ ਵਾਪਿਸ ਕਰਕੇ ਓਸ ਟਾਈਮ ਓ ਦੋ ਹਜ਼ਾਰ ਦੀ ਮੈਂ ਅੰਗੂਠੀ ਬਣਵਾ ਲਈ ਸੀ।
ਅੱਛਾ-ਅੱਛਾ
ਫੇਰ ਉਹਨਾਂ ਨੇ ਕਿਹਾ ਸਾਨੂੰ ਦਿਖਾਓ ਅਸੀਂ ਦਿਖਾਾਈ ਕਿ ਆ ਲਈ ਐ ਤੇ ਮੈਂ ਬਣਵਾਈ ਸੀ ਓਨੇ ਪੈਸੇ ਦੀ ਥੋੜੇ ਚੀਜ਼ ਥੋੜੇ ਹੋਰ ਪਾ ਕੇ ਤੇ ਮੇਰੀ ਸੱਸ ਬੋਲਣ ਲੱਗੀ ਹਲਕੀ ਚੀਜ਼ ਦਾ ਕੀ ਫੈਦਾ ਤੋਲੇ ਦੀ ਤਾਂ ਕਮ ਸ ਕਮ ਬਣਵਾਓ।
ਹੂੰ ਹੂੰ ਸਹੀ ਗਲ ਐ
ਸੋਨਾ ਵੀ ਦੇਖੋ ਕਿੰਨਾ ਸੀ ਤਿੰਨ ਹਜ਼ਾਰ ਰੁਪਏ। ਤੇ ਮੈਂ ਫੇਰ ਅੰਗੂਠੀ ਬਣਵਾ ਲਈ ਫੇਰ ਮੈਂ ਤੋਲੇ ਦੀ ਅੰਗੂਠੀ ਬਣਵਾਈ ਮੈਂ ਕਿਹਾ ਇਹਨਾਂ ਬੜੀ ਅੱਛੀ ਦੀ ਰਾਏ ਦਿੱਤੀ ਨਈ ਤੇ ਓ ਓ ਹਲਕੀ ਰਹਿਣੀ ਸੀ ਹੁਣ ਸੋਨੇ ਦਾ ਭਾਵ ਦੇਖਲਿਆ ਨਾ ਮੈਂ ਕਹਿੰਨੀ ਆ ਬੜਾ ਵਧੀਆ ਕੀਤਾ। ਫਿਰ ਇੱਕ ਫਿਰ ਹਾਂ ਫਿਰ ਇੱਕ ਦੂਸਰੀ ਕੁੜੀ ਦੀ ਕਿਟੀ ਨਿਕਲੀ। ਤੇ ਉਸਨੇ ਆਪਣੇ ਚਾਰ ਚੂੜੀਆਂ ਬਣਵਾ ਲਈ
ਆਹ ਤੇ ਬੜਾ ਵੈਸੇ ਕੀਟਿ ਦੇ ਬਹਾਨੇ ਸਹੀ ਪਰ ਸਾਰਿਆਂ ਨੇ ਵਧੀਆ ਕੰਮ
ਹਾਂ ਕਿਟੀ ਦੇ ਨੇ ਕਿਟੀ ਜਿਹੜੀ ਨਿਕਲੀ ਉਹਦੇ ਨਾਲ ਨਈ ਐ ਜਿਹੜੀ ਗੇਮਾਂ ਅਸੀ ਦੋ-ਦੋ ਹਜ਼ਾਰ ਦੀ ਢਾਈ ਹਜ਼ਾਰ ਦੀ ਖੇਲ ਲੈਂਦੇ ਸੀ ਨਾ ਪੰਜਾਹ ਪੰਜਾਹ ਸੋ ਸੌ ਰੁਪਏ ਪਾ ਕੇ ਉਹ ਪੈਸੇ ਅਂ ਉਹਨੂੰ ਇਕੱਠੇ ਕਰਕੇ ਦੇ ਦਿੰਦੇ ਸੀ ਜਿੱਦਾਂ ਨਿਕਲੀ ਉਹਨੇ ਫਿਰ ਆਪਣੀ ਚਾਰ ਚੂੜੀਆਂ ਮੈਂ ਨਾ ਬੜਾ ਸੋਚਦੀ ਹਾਂ ਉਸ ਟਾਈਮ ਦੇਖੋ ਕੋਈ ਕਈ ਬੰਦੇ ਐਸੇ ਦਿਮਾਗ ਦੇਣ ਵਾਲੇ ਹੁੰਦੇ ਨਾ
ਹੂੰ ਗੱਲ ਸਹੀ ਕਹਿ ਰਹੇ ਹੋ ਬਿਲਕੁਲ ਹੂੰ ਹੂੰ
ਇਹ ਤੁਸੀਂ ਵੀ ਹੁਣ ਕਿਹਾ ਵੀ ਅੱਛਾ ਠੀਕ ਹੈ ਦੇਖੋ ਦਸ ਦਸ ਹਜ਼ਾਰ ਦੇ ਸੂਟ ਲੈਣੇ ਵੀਹ ਵੀਹ ਹਜ਼ਾਰ ਦੇ ਸੂਟ ਲੈਣੇ ਨਾਲੋਂ ਵੀ ਉੱਥੇ ਜ਼ਿਆਦਾ ਕੋਈ ਥੋੜ੍ਹਾ ਜਿਹਾ ਸੋਨਾ ਲੈ ਲੋ ਬਹੁਤ ਵਧੀਆ
ਫਿਰ ਫਿਰ ਮੈਂ ਸੋਚਣ ਲੱਗ ਗਈ ਕਿ ਸੋਨੇ ਤੋਂ ਇਲਾਵਾ ਹੋਰ ਵੀ ਕੁਛ ਹੁੰਦਾ ਜਿੱਦਾਂ ਪ੍ਰੋਪਰਟੀ ਫਿਰ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਮੈਂ ਕਿਹਾਿਆ ਅ ਦੱਸਣੋ ਕਿ ਕਿਆ ਸੀ ਪ੍ਰੋਪਰਟੀ ਵੀ ਖਰੀਦ ਸਕਦੇ ਕਹਿ ਰਹੇ ਨਹੀਂ ਇੰਨੇ ਨੇ ਬਹੁਤ ਜ਼ਿਆਦਾ ਵੱਧ ਗਿਆ ਹੁਣ ਤੇ ਰੇਟ ਇੱਥੇ ਜਿੱਥੇ ਅਸੀਂ ਰਹਿ ਰਹੇ ਹਾਂ ਨਾ ਮਤਲਬ ਤੇ ਇੱਥੇ ਨਾ ਜਿੱਦਾਂ ਚਾਰ ਫਲੈਟ ਲੈਣੇ ਹੈ ਅਤੇ ਕਰੋੜ ਤੋਂ ਤਾਂ ਸਟਾਰਟ ਹੀ ਹੈ ਇੱਕ ਕਰੋੜ ਤੋਂ ਤਾਂ ਉੱਪਰ ਹੀ ਹੈ ਮਤਲਬ ਪੰਜ ਕਰੋੜ ਤੋਂ ਆਰਾਮ ਨਾਲ ਆ ਜਾਣਗੇ
ਹਾਂ ਮੇਰੇ ਵੀ ਭਰਾ ਜਾ ਬੜਾ ਮੈਂ ਕੇ ਸ਼ਾਹ ਦੇ ਚ ਨਾ ਇੱਥੇ ਜਗ੍ਹਾ ਲੈ ਕੇ ਤਿੰਨਾਂ ਬੱਚ ਬੱਚਿਆਂ ਦੀ ਜਗ੍ਹਾ ਬਣਾਵਾਂਗਾ ਮੈਂ ਨਹੀਂ ਜਾਣਾ ਉੱਥੇ
ਹੂੰ
ਤਮੰਨਾ ਰਹਿ ਗਈ ਹੁਣ ਮੈਂ ਬੱਚਿਆਂ ਨੂੰ ਹੀ ਉਹ ਕਹਿੰਦੀ ਆ ਪਈਆਂ ਉਹਨਾਂ ਦੇ ਨੂੰ ਕੋਈ ਬੇਟਾ ਕੋਈ ਹੋਰ ਗੱਡੀਆਂ ਗੱਡੀਆਂ ਖਰੀਦਣ ਨਾਲਾ ਹੁਣ ਕਿਥੇ ਜਗ੍ਹਾ ਖਰੀਦ ਲੋੋ ਹੋਰ
ਬਿਲਕੁਲ ਬਿਲਕੁਲ ਔਰ ਜਿੱਥੇ ਅਸੀਂ ਰਹਿ ਰਹੇ ਹਾਂ ਨਾ ਜਗ੍ਹਾ ਬਹੁਤ ਮਹਿੰਗੀ ਹੋ ਰਹੀ ਹੈ ਦਿਨ ਬ ਦਿਨ ਨਾ ਤੇ, ਇਸ ਲਈ ਉਹ